ਹੋਰ।
ਹਾਂਜੀ, ਹਾਂਜੀ ਰੋਟੀ ਬਣ ਗਈ?
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਏ, ਜੀ?
ਜੀ ਠੀਕ-ਠਾਕ। ਤੁਸੀਂ ਸੁਣਾਓ?
ਬਾ ਵਧੀਆ ਜੀ। ਅਪਾਂ ਟਰਡੀਸ਼ਨ ਦੇ ਟੋਪਿਕ ਤੇ ਗੱਲ ਕਰਨੀ ਸੀ ਪਰੰਪਰਾਵਾ ਤੇ।
ਹਾਂਜੀ, ਬੋਲੋ।
ਹਾਂਜੀ ਹਾਂਜੀ, ਮੈਂ ਓਹੀ ਗੱਲ ਕਰਨੀ ਸੀ ਮਤਲਬ ਜਿੱਦਾਂ ਅੱਜ ਉਹ। ਅਪਣੀਆਂ ਪੁਰਾਣੀਆਂ ਪਰੰਪਰਾਵਾਂ ਸੀਗੀਆਂ ਤੇ ਲੋਕੀ ਉਹਨਾਂ ਤੋਂ ਦੂਰ ਹੋ ਕੇ। ਬਣਾਦੇ ਪਏ ਆ।
ਹਾਂਜੀ, ਹਾਂਜੀ।
ਹਾਂਜੀ ਲੇਕਿਨ ਤਦ ਵੀ।
ਹਾਂਜੀ ਹਾਂਜੀ, ਜੋ ਪੁਰਾਣਾ ਕਲਚਰ ਐ ਉਹ ਜਿਆਦਾ ਬੈਟਰ ਸੀਗਾ ਨਾ, ਅੱਜ-ਕੱਲ ਫੇਰ ਦੁਬਾਰਾ ਦੇਖ। ਵੇਖਿਆ ਜਾਵੇ ਤੇ ਫਿਰ ਦੁਬਾਰਾ ਪੁਰਾਣਾ ਕਲਚਰ ਹੀ ਆ ਰਿਹਾ, ਜਿੱਦਾਂ ਹੁਣ ਲਗਾ ਲੋ ਮਤਲਬ। ਹੁਣ ਮਤਲਬ ਲੇਡੀਜ਼ ਵਿੱਚ ਬੜਾ ਰੁਝਾਨ ਆ, ਜਿੱਦਾਂ ਮਤਲਬ ਕੱਪੜੇ ਪਾਣ ਦਾ ਵੈਸਟਰਨ ਵਗੈਰਾ। ਹੁਣ ਦੇਖ ਲੋ ਹੂ। ਪਲਾਜ਼ੋ ਹੋ ਗਏ, ਸੂਟ ਹੋ ਗੇ, ਸ਼ੋਰਟ ਕੁੁਰਤੀਆਂ ਵਗੈਰਾ ਹੋ ਗਈਆਂ ਸਾਰਾ ਓਹੀ ਟਰਡੀਸ਼ਨ। ਦੁਬਾਰਾ ਸਟਾਰਟ ਹੋ ਗਿਐ। ਜਾਗੋ ਲਗਾ ਲੋ ਜਿੱਦਾਂ ਮਤਲਬ ਪਹਿਲੇ ਤੇ ਖ਼ਤਮ ਹੀ ਹੋ ਚੱਲਾ ਸੀਗਾ ਇਹ ਰਿਵਾਜ਼ ਹਨਾ। ਹੁਣ ਚਲੋ ਜਾਗੋ। ਸੂਟ ਵਗੈਰਾ ਡਾਲਦੀ ਹੈ ਹਾਂਜੀ, ਹਾਂਜੀ ਜਾਗੋ ਤੇ ਸੂਟ ਵਗੈਰਾ ਪਾਉਂਦੇ ਆ ਜਾਂ ਕੁਛ ਕਰਦੇ ਆ ਨਾ। ਹਾਂ ਮਤਲਬ ਪੁਰਾਣਾ ਰਿਵਾਜ਼ ਫੇਰ ਦੁਬਾਰਾ ਆ ਤੇ ਰਿਹਾ ਵਾ ਪਰ ਹਾਂਜੀ ਉਹ ਇੱਕ। ਫੈਸ਼ਨ ਦੇ ਤੌਰ ਤੇ ਲਗਾ ਲੋ ਚਲੋ ਅ ਕੁੜੀਆਂ ਅੱਜ ਕੱਲ੍ਹ ਅਪਣਾ ਤੇ ਰਹੀਆਂ ਨਾ ਉਸਨੂੰ।
ਚਲੋ ਫੈਸ਼ਨੇਬਲ ਦੇ ਤੋਰ ਤੇ ਅਪਣਾ ਲੈਂਦੇ ਦੇਖੋ ਜਿਹੜੀਆਂ ਆਪਣੀਆਂ। ਥੋੜੀਆਂ ਮਲਟੀ ਸਿਟੀ ਜਿਹੜੀਆਂ ਮੈਟਰੋ ਸਿਟੀ ਜਿਹਨੂੰ ਆਪਾਂ ਕਹਿ ਲੈਂਦੇ ਉਹਨਾਂ ਵਿੱਚ ਫਿਰ ਲੋਕਾਂ ਦੇ। ਕਲਚਰ ਨਿਭਾਈ ਜਾਂਦਾ ਵੈਸਟ ਵਲ ਭੱਜਦੇ ਪੇ ਸਾਰੇ। ਉਹੀ ਸੂਟ ਕੱਪੜੇ ਪਾ ਕੇ ਉਹਨਾ ਨੇ ਜਾਣਾ ਕਿਤੇ ਵੀ ਜਾਣਾ। ਆਪਣਾ ਪੰਜਾਬ ਤੇ ਹਲੇ ਫਿਰ ਸੇਫ ਹੈ ਜੀ।
ਹਾਂਜੀ, ਪੰਜਾਬ ਦੀ ਸੇਫ ਆ ਹਾਂਜੀ ਦਿੱਲੀ ਵਾਲੀ ਚੰਡੀਗੜ੍ਹ ਵਾਲੀ ਸਾਈਡ, ਉੱਧਰਲੇ ਪਾਸੇ ਜ਼ਿਆਦਾ ਵਾ ਇਸ ਚੀਜ਼ ਦਾ ਵੈਸ ਸਿੰਕ ਅੱਜ ਚਲਦਾ
ਰੂਝਾਨ ਜਿਆਦਾ।
ਆਪਾਂ ਜੇ ਆਪਣੇ ਜਿੱਦਾਂ ਘਰ ਵੱਲ ਦੇਖੀਏ ਤੇ ਪਹਿਲਾ ਸਾਡੀ ਜੋਆਇੰਟ ਫੈਮਿਲੀ ਔਦੇ ਸੀ, ਹੁਣ ਲੋਕ ਕਿ ਯੂਕਲੀਅਰ ਫੈਮਲੀ ਚ ਰੈਣਾ ਚਾਦੇ ਓ ਕਹਿਦੀ ਕਿ ਲੱਗ-ਲੱਗ ਰਹੀਏ, ਮਾ-ਪਿਓ ਦੇ ਨਾਲ ਨੀ ਰੈਣਾ, ਅਸੀ, ਸੱਸ-ਸੋਹੁਰੇ ਦੇ ਨਾਲ ਨੀ ਰੈਣਾ।
ਹਾਂਜੀ-ਹਾਂਜੀ ਬਿਲਕੁਲ ਸਹੀ ਗੱਲ, ਅੱਜ-ਕਲ ਬਸ ਕੁੜੀਆਂ ਮਤਲਬ ਜੇੜਾ ਕਿਤੇ ਕੰਮ ਤੋਂ ਭੱਜਦੀਆਂ ਵਾ ਨਾ, ਜਿੱਦਾਂ ਫੈਮਿਲੀ ਵਿੱਚ ਮਤੇ ਅਡਜਸਟ ਨੀ ਕਰ ਪਾ ਰਹੀਆਂ। ਅੱਜ ਕਲ ਕੁੜੀਆਂ ਬਸ-ਬਸ ਘਰ ਦਾ ਕੰਮ ਬਸ ਬੋਤ ਤੁਹਾਨੂੰ ਪਤਾ ਈ ਐ, ਜਿੰਨੀ ਫੈਮਿਲੀ ਵੱਡੀ ਹੋਈ ਇਤੀ ਓਨੀ ਹੈਡਕ ਤੇ ਹੁੰਦੀ ਏ ਜਿਆਦੀ ਨਾ। ਪਰ ਮੇਰਾ ਵਿ ਚਰ ਏਹ ਹੈ ਕਿ ਅਆਪਣੀ ਮਤਲਬ ਫੈਮਿਲੀ ਵਿੱਚ ਹੀ ਰੈਣਾ ਜਿਆਦਾ ਬੈਟਰ ਰੈੰਦਾ। ਕਿਉਂਕਿ ਏਹ ਮਤਲਬ ਏਹ ਤਾਂ ਹੈ ਨੀ, ਮਤਲਬ ਹਰ ਹਰ ਦਿਨ ਅਸੀਂ ਠੀਕ ਹੀ ਰਹੀਏ, ਕਦੀ ਅਸੀਂ ਬਿਮਾਰ ਵੀ ਹੋ ਸਕਦੇ ਹਾਂ‌। ਕੁਛ ਹੋ ਸਕਦੇ ਆ, ਜੇ ਛੋਟੀ ਫੈਮਿਲੀ ਹੋਵੇ ਵ ਏ ਤੇ ਚਲੋ ਹਸਬੈਂਡ ਜੋਬ ਤੇ ਜਾਂਦੇ ਆ ਤੇ ਜਿਹੜੀ ਵਾਈਫ ਆ, ਉਹ ਚਲੋ ਘਰ ਜੇ ਬਿਮਾਰ ਆ ਤੇ ਕੋਈ ਦੇਖਣ ਵਾਲਾ ਨੀ ਹੁੰਦਾ ਕੋਈ। ਫੇਰ ਜੇ ਮਤਲਬ ਫੈਮਿਲੀ ਥੋੜੀ ਵੱਡੀ ਹੋਵੇ ਹਾਂਜੀ, ਹਾਂਜੀ, ਹਾਂਜੀ ਜੇ ਫੈਮਿਲੀ ਥੋੜੀ ਚਲੋ ਸੱਸ ਸੋਹਰਾ ਹੋਣ ਵਿੱਚ ਕੋਈ ਨਾ ਕੋਈ ਚਲੋ ਦੇਖ ਲੈਂਦਾ, ਪਿੱਛੋਂ ਨਾ ਚਲੋ ਜਿਆਦਾ ਨਾ ਅਸੀਂ ਥੋੜ੍ਹਾ ਬਹੁਤੇ ਕੰਮ ਚ ਹੈਲਪ ਕਰਾਂਦੇ ਆ ਬੰਦਾ ਏ ਆ ਮਤਲਬ ਭੁੱਖਾ ਨੀ ਰਹਿੰਦਾ। ਬਿਮਾਰ ਜਿਹੜਾ ਬੰਦਾ ਹੁੰਦਾ ਵਾ ਓਨੂੰ ਭੁੱਖਾ ਨਹੀਂ
ਹਾਂਜੀ ਕੋਈ ਦੇਖਭਾਲ ਕਰਨ ਵਾਲਾ ਹੁੰਦਾ, ਕਿਤੇ ਘਰ ਦੇ ਕੋਈ ਬੱਚੇ ਹੁੰਦੇ ਆ। ਤੇ ਉਹ ਵੱਡਿਆਂ ਦੇ ਨਾਲ ਜਲਦੀ ਪਲ ਜਾਂਦੇ ਆ। ਨਈ ਤਾਂ ਮਾਂ ਪਿਓ ਇਕੱਲੇ ਸੰਭਾਲਦੇ-ਸੰਭਾਲਦੇ ਉਨਾਂ ਤਾ ਉਦਾ ਹੀ ਪਾਗਲ
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਸਹੀ ਗੱਲ। ਹੂੰ, ਬੱਚੇ ਨੂੰ ਇਕੱਲੇ ਬੱਚੇ ਨੂੰ ਹਾਂਜੀ-ਹਾਂਜੀ ਬ ਹਾਂਜੀ-ਹਾਂਜੀ ਹਾਂ। ਇਸੇ ਕਰਕੇ ਮਤਲਬ ਕਾਫੀ ਲੇਡੀਜ ਡਿਪਰੈਸ਼ਨ ਵਿੱਚ ਵੀ ਜਾ ਰਹੀਆ ਮੈਮ ਆਪ ਜਦੋਂ ਚਲੋ ਆਪਣਾ ਧਿਆਨ ਨੀ ਰੱਖ ਪਾ ਰਹੀਆਂ, ਆਪਣੇ ਖਾਣ ਪੀਣ ਦਾ ਧਿਆਨ ਨੀ ਰੱਖ ਪਾ ਰਹੀਆਂ ਹਨਾ।
ਹਾਂਜੀ, ਬੱਚਾ ਸੰਭਾਲਣ ਨੂੰ ਟਾਈਮ ਈ ਨੀ ਮਿਲਦਾ। ਫੇਰ ਓਸ ਹਿਸਾਬ ਨਾਲ ਬਿਜ਼ੀ ਰਹਿ ਜਾਂਦੇ ਆ। ਤੇ ਉਹਨਾਂ ਨੂੰ ਖਾਣ ਪੀਣ ਨੂੰ ਪ੍ਰੋਪਰ ਨਹੀਂ ਮਿਲਦਾ। ਫਿਰ ਨਾ ਉਹਨਾਂ ਦੀ ਡਾਇਟ ਪੂਰੀ ਹੁੰਦੀ ਹੈ ਨਾ, ਉਹਨਾਂ ਨੂੰ ਰੈਸਟ ਪੂਰੀ ਮਿਲਦੀ ਹੈ।
ਹਾਂਜੀ-ਹਾਂਜੀ ਇਹ ਗੱਲਾਂ ਅੱਜ ਕੱਲ ਦੀ ਜਿਹੜੀਆਂ ਮਤਲਬ ਯੁਵਾ ਪੀੜ੍ਹੀ ਹੈ ਉਹ ਸੋਚਦੀ ਨੀ ਨਾ ਇਹ ਗੱਲਾਂ ਅੱਜਕਲ੍ਹ-ਅੱਜਕੱਲ੍ਹ ਜਿੱਦਾਂ ਨੂੰ ਮਤਲਬ ਲਗਾਲੋ। ਲੜਕੀਆਂ ਲਗਾ ਲੋ ਨਿਊ ਮੈਰਿਡ ਜਿੱਦਾਂ ਹੁੰਦੀਆਂ ਵਾ, ਉਹ ਸੋਚਦੀਆਂ ਨੀ ਏਸ ਗੱਲ ਗੱਲਾਂ ਨੂੰ ਉਹ ਸੋਚਦੇ ਬਸ ਅਸੀ ਹਸਬੈਂਡ ਨਾਲ ਰਹੀਏ, ਚਲੋ ਬਸ ਅਸੀਂ ਸੇਫ ਜ਼ਿਆਦਾ ਨਾ ਜਿੱਦਾਂ ਸਾਨੂੰ ਕੋਈ ਹੈਡਿੰਗ ਨੀ ਇੰਨੀ ਸੱਸ ਸਹੁਰੇ ਦੀ ਜਾਂ ਖਾਣਾ ਬਣਾਣਦੀ ਸੀ ਕਿ ਬਸ-ਬਸ ਹਾਂਜੀ ਏਹ ਵੀ ਸਹੀ ਗੱਲ ਐ, ਉਹ ਬਾਅਦ ਚ ਪਤਾ ਲੱਗਦਾ। ਹਾਂਜੀ।
ਹਾਂ ਉਹੀ ਨਾ ਜਦੋਂ ਆਪਾਂ ਆਪਣੇ ਘਰਦਿਆਂ ਨਾਲ ਰਹਿਣੇ ਇ ਫਿਰ ਸਹੀ ਰਹਿਣੇ ਆ ਪਹਿਲਾਂ ਸਾਡੇ ਏ ਵੀ ਸੀ ਨਾ ਜਿੱਦਾਂ ਘਰ ਦੇ ਸਾਡੇ ਵਿਆਹ ਸਾਡੇ ਟਾਇਮ ਸਿਰ ਕਰ ਦਿੰਦੇ ਹੁੰਦੇ, ਸੀਗੇ ਤੇ ਅੱਜ ਅੱਜਕੱਲ੍ਹ ਤਾਂ ਲੋਕੀ ਵਿਆਹ ਵੀ ਬੜੇ ਲੇਟ ਕਰਾਂਦੇ ਪਏ ਐ, ਸਾਲ ਦੀ ਉਮਰ ਚ ਬੱਤੀ-ਬੱਤੀ ਸਾਲ ਦੀ ਉਮਰ ਚ।
ਹਾਂਜੀ-ਹਾਂਜੀ, ਉਹ ਮਤਲਬ ਅੱਜਕੱਲ੍ਹ ਹੁਣ ਜਿੱਦਾਂ ਮਤਲਬ ਫੈਸ਼ਨ ਹੀ ਚਲ ਪਿਆ ਨਾ ਜਿੱਦਾਂ ਮਤਲਬ ਸੋਚਦੇ ਕੁੜੀਆਂ ਵੀ ਸੋਚਦੀਆਂ ਮੁੰਡੇ ਵੀ ਸੋਚਦੇ ਆ ਵੀ, ਅਸੀਂ ਆਪਣੇ ਪੈਰਾਂ ਤੇ ਇੰਡੀਪੈਂਡਟ ਹੋ ਕੇ ਫੇਰ ਅਸੀਂ ਮੈਰਿਜ ਕਰਵਾਈਏ ਨਾ। ਕਿਉਂਕਿ ਹੁਣ ਉਹ ਤਾਂ ਹੈ ਰਿਵਾਜ਼ ਹੈ ਨੀ ਕਿਤੇ ਮਹਿੰਗਾਈ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ। ਜਿਸ ਕਰਕੇ ਤੇ ਉਹ ਤਾਂ ਫੈਸ਼ਨ ਹੈ ਨੀ ਚਲੋ ਇੱਕ ਮੈਂਬਰ ਕਮਾ ਰਿਹਾ, ਤੇ ਚਲੋ ਸਾਰਾ ਪਰਿਵਾਰ ਖਾ ਰਿਹਾ। ਤੇ ਹੁਣ ਤੁਹਾਨੂੰ ਪਤਾ ਹਰੇਕ ਚੀਜ਼ ਤਾਂ ਮਹਿੰਗੀ ਐ, ਹਾਂਜੀ। ਫੇਰ ਜਾ ਕੇ ਖਾ ਹੁੰਦਾ। ਹਸਬੈਂਡ ਵਾਈਫ ਜਦੋ। ਚਲੋ ਇਸ ਕਰਕੇ ਫੇਰ ਮਤਲਬ ਕੁੜੀਆਂ ਵੀ ਸੋਚਦੀਆਂ ਵੀ ਅਸੀਂ ਵੀ ਚਲੋ ਥੋੜ੍ਹਾ, ਮਤਲਬ ਪੜ੍ਹ ਲਿਖ ਜਾਈਏ ਆਪਣੇ ਪੈਰਾਂ ਤੇ ਸਟੈਂਡ ਹੋ ਜਾਈਏ ਥੋੜਾ ਜਿਹਾ। ਚਲੋ ਕੋਈ ਸਿਲਾਈ ਫਰੀ ਹੈ। ਕੋਈ ਪਾਰਲਰ ਦਾ ਕਰ ਰਹੀ ਹੈ ਜਾਂ ਕੋਈ ਓਫੀਸ਼ਅਲ ਜੋਬ ਵਗੈਰਾ ਕਰ ਰਹੀ ਹੈ। ਮਤਲਬ ਕੁਛ-ਕੁਛ ਕਹਿ ਰਹੀਆਂ ਵੀ ਸਾਨੂੰ ਮਤਲਬ ਮਤਲਬ ਆਪਣੇ, ਮਤਲਬ ਆਪਣੇ ਹਸਬੈਂਡ ਨਾਲ ਕਦੇ ਦਾ ਕੱਦਾ ਮਿਲਾ ਕੇ ਅਸੀਂ ਚੱਲ ਸਕੀਏ ਹਨਾ। ਕਦੀ, ਕਦੀ ਫਾਇਨਸ਼ਅਲ ਪ੍ਰਬਲਮ ਹੋ ਜਾ ਜ਼ਿੰਦਗੀ ਆ। ਜ਼ਿੰਦਗੀ ਉਤਾਰ, ਚੜਾਵ ਜਿਦਾ ਆਉਂਦਾ ਰਹਿੰਦਾ ਹੈ। ਤੇ ਕਦੀ ਹਸਬੈਂਡ ਦੀ ਜੋਬ ਹੋ ਗਿਆ। ਬਸ ਹਾਂਜੀ, ਹਾਂਜੀ ਕੁਛ ਵੀ ਹੋ ਸਕਦਾ ਹਾਂਜੀ। ਲਾਈਫ ਹੈ ਨਾ।
ਹਾਂਜੀ।
ਚਲੋ ਆਪਣਾ, ਪਰ ਹੀ ਆ ਚਲੋ ਠੀਕ ਆ। ਵੈਸੇ ਕਲਚਰ ਅਪਣਾਓ ਪਰ ਇਹ ਆ ਆਪਣਾ ਪਿਛਲਾ ਕਲਚਰ ਨਾ ਭੁੱਲੋ ਜੋ, ਆਪਣੇ ਰੀਤ-ਰਿਵਾਜ ਆ। ਹਮੇਸ਼ਾ ਜੋ ਸਾਡੇ ਸੱਸ ਸਹੁਰਾ ਕਰਦੇ ਨੇ। ਉਹ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹਨਾ। ਹਾਂਜੀ। ਉਹਨੂੰ ਨਹੀਂ ਭੁੱਲਣਾ ਚਾਹੀਦਾ ਹਾਂ। ਆਪਣਾ ਪੁਰਾਣਾ ਬਸ- ਬਸ- ਬਸ। ਆਪਣਾ ਪੁਰਾਣਾ ਪਿਛੋਕਾਣ ਨੀ ਜੋ ਹੁੰਦੀ ਤਾਂ ਲਗਾ ਲਓ। ਕੁਛ ਮਤਲਬ ਸਾਡੇ ਬਣੀ ਹੋਏ ਆ ਦੀਵਾਲੀ ਤੇ ਏਦਾਂ ਕਰਨਾ ਵਾ। ਮੋਕੇ ਤੇ ਏਦਾਂ ਕਰਨਾ ਵਾ। ਜਿੱਦਾਂ ਕਈ ਸੀ। ਜਿਵੇ ਮਾਤਾ ਵੀ ਜਾਂਦੇ ਆ। ਮੱਥਾ ਵਗੈਰਾ ਟੇਕਣ ਹਨਾ। ਉਹ ਆਪਣੇ ਰਿਵਾਜ਼ ਨਹੀਂ ਛੱਡਣੇ ਚਾਹੀਦੇ, ਪਰ ਅੱਜ ਗਲਤੀਆ ਦੀਆਂ ਜਿਹੜੀਆਂ ਲੜਕੀਆਂ ਵਾ, ਉਹ ਛੱਡ ਰਹੀਆਂ ਇਹਨਾਂ ਚੀਜ਼ਾਂ ਨੂੰ।
ਹਾਂ ਬਸ ਉਹੀ ਨਾ। ਉਹ ਕਹਿੰਦੇ ਕਿ ਅਸੀਂ ਨਵੇਂ ਵੱਲ ਜਾਣਾ। ਤੁਸੀਂ ਜਿਹੜਾ ਢਕੋਸਲਾ ਆ ਤੁਹਾਡਾ ਇਹ ਤੇ ਤੁਸੀਂ ਪੁਰਾਣੇ ਜਮਾਨੇ ਦੇ ਵਿੱਚ ਜਿੰਂਦੇ ਹੋ। ਇਹਨਾਂ ਦਾ ਮਤਲਬ ਨਹੀਂ ਹੈਗਾ। ਹਰ ਚੀਜ਼ ਦਾ ਕੋਈ ਨਾ ਕੋਈ ਮਤਲਬ ਹੈਗਾ। ਤਾਂ ਹੀ ਬੰਦਾ ਕਰਦਾ ਸੀ।
ਹੈਲੋ। ਹਾਂਜੀ ਹਾਂਜੀ। ਉਹ ਤਾਂਹੀ ਫੇਰ ਘਰ ਦੇ ਵਿੱਚ ਵੀ ਅੱਜ ਕੱਲ੍ਹ ਬਰਕਤਾਂ ਤਾਂਹੀ ਭੱਜ ਰਹੀਆਂ ਨੇ। ਹਾਂ ਤਾਂ ਹੀ ਖਤਮ ਹੋਈ ਹੈ। ਕਿਉਂਕਿ ਸਾਡੇ ਬਜ਼ੁਰਗ ਜੋ ਪਿਛਲੇ ਕਰਦੇ ਆਉਂਦੇ ਸੀ ਕਰਦੇ ਆਉਂਦੇ ਸੀਗੇ। ਚਲੋ ਸਾਡੇ ਪੇਰੈਂਟਸ ਵੀ ਉਹੀ ਕਰਦੇ ਆਉਂਦੇ ਹੈ ਨਾ। ਕਈ ਹੁੰਦੇ ਚਲੋ ਅੱਛੇ ਵੀ, ਚਲੋ ਸਮਝ ਲੈਂਦੇ ਆ ਇਹਨਾਂ ਗੱਲਾਂ ਨੂੰ ਨਾ। ਕਈ ਨਹੀਂ ਸਮਝਦੇ ਕਈ ਕਹਿੰਦੇ ਨਹੀਂ ਫੋਰਮੈਲਟਿਸ ਵਗੈਰਾ ਵਾ। ਅੱਜ ਕਲ ਦੀਆਂ ਕੁੜੀਆਂ ਜਿੱਦਾਂ ਕਹਿ ਦਿੰਦੀਆਂ। ਫੋਰਮੈਲਟਿਸ ਸਾਡੇ ਤੋ ਨੀ ਹੁੰਦਾ ਜੀ ਇਹ।
ਹਾਂ। ਅੱਜ ਕੱਲ੍ਹ ਬਸ ਇਹੀ ਸ-ਸੋਸ਼ਲ ਜਮਾਨਾ ਹੋ ਗਿਆ ਨਾ‌। ਬਸ ਲੋਕਾਂ ਨੂੰ ਦਿਖਾਨਾ ਜਮਾਨਾ ਹੋ ਗਿਆ। ਫੋਟੋਆਂ ਖਿੱਚ ਕੇ ਪਾ ਦਿੱਤੀ ਏਦਾਂ ਕਰ ਉਹਦਾ ਕਰਤਾ। ਉਹ ਕਹਿੰਦੇ ਕਿ ਮਤਲਬ ਸੋਸ਼ਲ ਲਾਈਫ ਐਸੀ ਸਕਸੈਸ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਏ ਤੋ ਸੋਸ਼ਲ ਲਾਈਫ ਵਿੱਚ ਵੀ ਜਰਾ।
ਹਾਂਜੀ ਹਾਂਜੀ। ਹਾਂਜੀ ਹਾਂਜੀ। ਬਸ ਕੁਝ ਚੀਜ਼ਾਂ ਹੁੰਦੀਆਂ ਵਾ ਜਿੱਦ ਆਪਾਂ ਨੂੰ ਮਤਲਬ ਨਿਓ ਸ਼ੇਅਰ ਕਰਨੀਆਂ ਚਾਹੀਦੀਆਂ ਹਨ। ਤੇ ਪਰ ਅੱਜ ਕਲ ਤਾਂ ਫੈਸ਼ਨ ਹੀ ਬਣ ਜਾ ਘੁੰਮਣ ਜਾ ਰਹੇ ਹੋ ਤੇ ਚਲੋ ਜੀ। ਫੋਨ ਤੇ ਫੋਟੋ ਖਿੱਚੋ ਤੇ ਸੈਲਫੀ ਪਾ ਦਿੰਦੀ ਏ। ਬਸ ਬਸ। ਫੋਟੋਆਂ ਪਾ ਦਿਓ, ਹਾਂਜੀ ਫੇਰ ਏਦਾਂ ਨਜ਼ਰ ਵਗੈਰਾ ਵੀ ਲੱਗ ਜਾਂਦੀ। ਕਈ ਵਾਰੀ ਕੋਈ ਟ੍ਰੈਜਡੀ ਹੋ ਜਾਂਦੀ ਆ।
ਬਿਲਕੁਲ ਬਿਲਕੁਲ। ਇਹ ਤਾਂ ਅੱਜ ਕੱਲ੍ਹ ਤਾਂ ਵੈਸੇ ਨਜ਼ਰ ਤਾਂ ਉਦਾਂ ਵੀ ਰੀਅਲ ਚੀਜ਼ ਹੈਗੀ ਹੈ। ਲੱਗਦੀ- ਲੱਗਦੀ ਏ ਤਾਂ। ਬੱਚਿਆਂ ਨੂੰ ਲੱਗ ਜਾਂਦੀ, ਵੱਡਿਆਂ ਨੂੰ ਲੱਗ ਲੱਗ ਜਾਂਦੀ ਹੈ। ਕੰਮ ਨੂੰ ਲੱਗ ਜਾਂਦੀ, ਘਰਾਂ ਨੂੰ ਲੱਗ ਜਾਂਦੀ ਏ
ਹਾਂਜੀ ਹਾਂਜੀ ਇਹ ਤਾਂ ਹੈ।
ਹੁਣ ਪਹਿਲਾਂ ਵੀ ਜਿੱਦਾਂ ਸਾਡੇ ਪੁਰਾਣੇ ਰਿਵਾਜ਼ ਸੀਗੇ। ਜਦੋਂ ਕਿਸੇ ਦੇ ਘਰ ਵਿਆਹ ਹੁੰਦਾ ਸੀਗਾ ਹਫ਼ਤਾ- ਹਫ਼ਤਾ ਦਸ ਦਸ ਦਸ ਪਹਿਲਾ ਦਿਨ ਆ ਜਾਂਦੇ ਸੀ ਲੋਕੀ, ਆਪਣੇ ਰਿਸ਼ਤੇਦਾਰ ਆ ਜਾਂਦੇ ਸੀ। ਰਹਿਣ ਵਾਸਤੇ
ਹਾਂਜੀ ਹਾਂਜੀ। ਹਾਂ ਹਾਂ। ਓਹ ਤਾਂ ਹੈ ਹੀ। ਰਹਣ ਚਲੇ ਜਾਂਦੇ। ਹੁਣ ਤੇ ਉਂਝ ਤੇ ਕਿਸੇ ਕੋਲ ਟਾਈਮ ਨੀ ਹੈ ਹਾਂਜੀ।
ਸ਼ਾਮ ਨੂੰ ਜੇ ਵਿਆਹ, ਅਗਲੇ ਸ਼ਾਮ ਨੂੰ ਹੀ ਆਉਂਦੇ, ਤਾਂ ਉਸੇ ਵੇਲੇ ਉੱਥੇ ਪੈਲਸ ਚੋ ਵਾਪਸ ਚਲੇ ਜਾਂਦੇ ਐ।
ਹਾਂਜੀ ਹਾਂਜੀ। ਉਹ ਟਾਈਮ ਨੀ ਹੈਗਾ ਕਿਸੇ ਕੋਲ, ਸਾਰੇ ਅੱਜ ਕੱਲ ਬਿਜ਼ੀ ਹੋਏ ਪਏ ਨਾ, ਆਪਣੀ ਆਪਣੀ ਲਾਈਫ ਵਿੱਚ ਸਾਰੇ ਬਿਜੀ ਆ ਹਾਂਜੀ। ਕੰਮ ਦੀ ਭੱਜ ਦੌੜ ਵਿੱਚ ਨਾ। ਸਾਰੇ ਕਿਸੇ ਕੋਲ ਟਾਈਮ ਹੀ ਹੈਨੀ ਕਿਸੇ ਕੋਲ। ਹੁਣ ਤੇ ਪਹਿਲੇ ਵਿਆਹ ਹੁੰਦੇ ਸੀਗੇ। ਹਫ਼ਤਾ- ਹਫ਼ਤਾ ਚਲੋ। ਹਾਂ ਇੱਕ ਦੂਸੇ ਦੇ ਘਰ ਜਾਣਾ। ਗਿਫਟ ਦੇਣੇ ਕੱਪੜੇ ਵਗੈਰਾ ਦੇਣੇ ਹੁਣ ਬਸ ਤੁਹਾਨੂੰ ਪਤਾ ਕੈਸ਼ ਹੀ ਚੱਲਦਾ। ਕਹਿੰਦੇ ਨਹੀ ਜੀ ਕੱਪੜੇ ਪਸੰਦ ਨਹੀ ਆਉਂਦੇ ਪੁਰਾਣਾ ਫੈਸ਼ਨ ਹੋ ਗਿਆ ਐ ਬਸ ਹਾਂਜੀ ਹਾਂਜੀ ਹਾਂਜੀ ਬਸ ਬਸ ਹਾਂਜੀ ਨੁਕਸ ਕਰ ਦੇਣਾ ਉਹੀ ਫ਼ੇਰ
ਕੈਸ਼ ਦੇ ਦਿਓ
ਹਾਂਜੀ ਹਾਂਜੀ ਕੈਸ਼ ਦੇ ਦੋ ਹਾਂ ਇਹ ਤਾਂ ਹੈ ਹੀ ਏ।
ਹਾਂ ਹਾਂਜੀ ਮੈਂ ਵੀ ਸੋਚਦਾ ਵੈਸੇ ਕਿਉਂਕਿ ਜਿੰਨਾ ਮਰਜ਼ੀ ਤੁਸੀਂ ਵਧੀਆ ਗਿਫਟ ਲੇ ਜੋ ਕਿਸੇ ਨਾ ਕਿਸੇ ਨੇ ਕਮੀ ਕੱਡ ਦੇਨੀ ਬਸ। ਪੈਸੇ ਚ ਕੋਈ ਕਮੀ ਨੀ ਕੱਢਦਾ।
ਹਾਂਜੀ ਹਾਂਜੀ। ਹਾਂ ਉਹਹੀ ਬਸ ਮਤਲਬ ਬਸ ਕੈਸ਼ ਹੀ ਕੈਸ਼ ਸੀ ਜਿੱਦਾਂ ਮਤਲਬ ਹੁਣ ਚੱਲ ਪਿਆ ਹੁਣ ਜਿੱਦਾਂ ਨਾ ਪੈਸੇ ਦਾ ਲਉਣ ਜਦਾ ਜ਼ਿਆਦਾ ਵੱਧ ਗਿਆ ਅੱਜ ਕੱਲ੍ਹ ਰਿਸ਼ਤੇਦਾਰੀਆਂ ਵੀ ਪੈਸੇ ਨਾਲ ਈ ਜੇ। ਜਿਹਦੇ ਕੋਲ ਪੈਸਾ ਰਿਸ਼ਤੇਦਾਰ ਵੀ ਉਹਦੀ ਬਾਤ ਪੁੱਛਦੇ ਨੇ ਜਿਹ ਕੋਲ ਨਹੀਂ ਤੇ ਉਹਦੀ ਕੋਈ ਬਾਤ ਨਹੀਂ ਪੁੱਛਦਾ।
ਹਾਂਜੀ ਜਿਹਦੇ ਕੋਲ ਰਿਸ਼ਤੇਦਾਰ ਕੋਲ ਪੈਸਾ ਹੈਗਾ ਉਹਨੂੰ ਗਿਫਟ ਇਨਵੀਟੇਸ਼ਨ ਵੀ ਪਹਿਲ਼ੇ ਹੀ ਜਾਂਦਾ। ਜਿਹਦੇ ਕੋਲ ਪੈਸੇ ਹੀ ਨਹੀਂ ਹੈ ਇਨਵੀਟੇਸ਼ਨ ਵੀ ਲਾਸਟ ਚ ਜਾਂਦਾ।
ਹਾਂਜੀ ਹਾਂਜੀ ਉਹ ਵੀ ਫੋਰਮੈਲਿਟੀ ਜੀ ਕਰਨਗੇ ਦਿਲ ਵਿੱਚ ਤੇ ਇਹੀ ਹੋਏਗਾ ਵੀ ਨਾ ਹੀ ਆਣ ਉਹ ਹਨਾ। ਹਾਂ ਦਿਲ ਵਿੱਚ ਹੋਏਗਾ ਫੇਰ ਵੀ ਚਲੋ ਮੂੰਹ ਲਿਆਜ ਰੱਖਣ ਕਰਕੇ। ਹਾਂਜੀ ਹਾਂਜੀ ਮੂੰਹ ਲਿਆਜਾ ਰੱਖਣ ਕਰਕੇ ਚਲੋ ਫੋਰਮਲਟੀ ਜੀ ਅਲੇ ਕਰ ਜਾਂਦੇ ਨੇ ਬ ਸਮਝਣਾ ਚਾਹੀਦਾ ਮੇਰੇ ਹਿਸਾਬ ਨਾਲ ਤੇ ਦੇਖਣਾ ਚਾਹੀਦਾ ਜੇ ਤਨੁ ਲਾਸਟ ਵਿੱਚ ਆਇਆ ਵਾ ਮਤਲਬ ਕਿੰਨੇ ਫੰਕਸ਼ਨ ਤੁਾਨੂੰ ਅਟੈਂਡ ਕੀਤਾ ਉਹ ਨੇ ਕਿੰਨੀਆਂ ਤੇ ਨਹੀਂ ਕੀਤਾ ਬਾਕੀ ਜ਼ਿਆਦਾ ਤੇ ਕੀਤਾ ਫਿਰ ਮੇਰੇ ਹਿਸਾਬ ਨਾਲ ਤੇ ਨਹੀਂ ਜਾਣਾ ਚਾਹੀਦਾ ਫਿਰ
ਮੇਰੀ ਵੀ ਇਹੀ ਸੋਚ ਹੈ ਤੁਸੀਂ ਦੇਖੋ ਪਤਾ ਲੱਗ ਗਿਆ ਕਿ ਦਿਨ ਰਹਿ ਗਿਆ ਫੰਕਸ਼ਨ ਤੁਹਾਨੂੰ ਉਦੋਂ ਬੁਲਾਉਂਦੇ ਪਏ ਐ। ਤੇ ਮਤਲਬ ਕਿ ਉਹਨਾਂ ਨੂੰ ਤੁਹਾਡੀ ਲੋੜ ਨਹੀ ਹੈ ਕਿ ਬਸ ਆਪਣਾ ਜਿਹੜਾ ਹੈਗਾ ਬਸ ਉਹੀ ਨਿਭਉਂਦੇ ਭਏ ਤੁਸੀਂ ਨਾ ਜਾਓ ਬੇਸ਼ਤੀ ਕਰਉਣ ਵਾਸਤੇ ਫਿਰ।
ਹਾਂਜੀ ਹਾਂਜੀ ਸਾਡੇ ਵੀ ਸੀਗੇ ਤੇ ਮੈਂ ਸੋਆ ਸਾਰਾ ਤੇ ਉਹਨਾਂ ਨੇ ਮ ਫੋਨ ਕੀਤਾ। ਤਾਂ ਕਹਿੰਦੇ ਵੀ ਮੈਰਿਜ ਆ ਤੇ ਉੱਥੇ ਪੈਲਸ ਚ ਆਈਏ। ਮੈਂ ਕਿਹਾ ਅੱਛਾ ਜੀ ਠੀਕ ਆ ਆ ਜਾਂਗੇ ਫੇਰ ਮੈਂ ਮੈਨੂੰ ਕਿਸੇ ਕੋ ਪਤਾ ਲੱਗਾ ਵੀ ਕੋਈ ਬਹੁਤ ਆ ਉਹਨਾਂ ਨੇ ਮਲ ਤਿੰਨ ਚਾਰ ਫੰਕਸ਼ਨ ਤੇ ਬੁਲਾਇਆ ਤੇ ਮੈਨੂੰ ਫੋਨ ਤੇ ਉਹਨਾਂ ਨੇ ਕਿਹਾ। ਤੇ ਅਸੀਂ ਵੀ ਜਿੱਦਾਂ ਉਹ ਫੋਨ ਤੇ ਸਾਨੂੰ ਮੈਸੇਜ ਕੀਤਾ ਅਸੀਂ ਵੀ ਫੋਨ ਤੇ ਉਹਨੂੰ ਪੰਜ ਸੌ ਰੁਪਏ ਪੇ ਕਰ ਦਿੱਤਾ। ਮੈਂ ਕਿਹਾ ਚਲੋ ਕੋਈ ਗੱਲ ਨੀ ਬੱਚੇ ਤਾਂ ਬੱਚੇ ਹੀ ਹੁੰਦੇ ਆ ਫੇਰ ਵੀ ਨਾ ਹੁਣ ਜਿੱਦਾਂ ਦਾ ਓਹਨੇ ਤਾਂ ਓਦਰ ਦਾ ਅਸੀ ਕਰ ਦਿੱਤਾ ਤੇ ਕਹਿੰਦੇ ਤੁਸੀਂ ਆਏ ਨੀ ਪੈਸੇ ਭੇਜ ਦਿੱਤੇ ਮੈਂ ਕਿਹਾ ਕੋਈ ਗੱਲ ਨੀ ਫਿਰ ਹੋ ਗਿਆ ਕੀ ਨਹੀਂ ਜਦੋਂ ਮਿਲਦੇ ਆ ਆਪਾਂ ਉਦੋਂ ਕਰ ਲੈਂਦੇ ਅਗਲੇ ਨੇ ਥੋੜੀ ਇੰਸੂਲਤ ਵੀ ਫੀਲ ਹੋਈ ਵੀ ਅਸੀਂ ਵੀ ਫੋਨ ਤੇ ਕਿਹਾ ਤੇ ਅਗਲੇ ਨੇ ਵੀ ਸਾਨੂੰ ਫੋਨ ਤੇ ਪੀਸ ਦਿਤੇ ਜਾ ਕਿਦਾ
ਹ। ਉਹੀ ਨਾ ਬਾਹਰੋਂ ਪਤਾ ਲੱਗ ਹੀ ਜਾਂਦਾ ਉਹਦੇ ਬੰਦੇ ਨੂੰ ਵੀ ਕਦੋਂ ਦਾ ਫੰਕਸ਼ਨ ਸੀ ਕਿੰਨੀ ਦੇਰ ਪਹਿਲਾਂ ਬੁਕਿੰਗ ਹੋਈ ਹੋਈ ਸੀ ਸਾਰਾ ਕੁਜ ਬੰਦੇ ਨੂੰ ਪਤਾ ਲੱਗ ਹੀ ਜਾਂਦਾ ਹੁੰਦਾ।
ਰਿਸ਼ਤੇਦਾਰ ਹੀ ਦੱਸ ਦਦੇ ਨੇ ਕਈ ਤੁਹਾਨੂੰ ਪਤਾ ਹੁੰਦੇ ਵੀ ਵਿੱਚ ਹ ਉਹੀ ਦੱਸ ਦਿੰਦੇ ਨੇ ਸਾਨੂੰ ਕਿਆ ਫੰਕਸ਼ਨਾਂ ਚ ਬੁਲਾਇਆ ਇੱਥੇ ਤੇ ਅਟੈਂਡ ਕੀਤਾ ਸਾਨੂੰ ਤੇ ਫੇਰ ਆਪਣੇ ਮਨ ਚ ਫੀਲ ਤਾਂ ਹੁੰਦਾ ਈ ਏ ਫਿਰ
ਹਾਂਜੀ ਬੰਦਾ ਇਹ ਸੋਚਦਾ ਕਿ ਚਲੋ ਸਾਨੂੰ ਨਹੀਂ ਬੁਲਾਇਆ ਅਸੀਂ ਕਦੋ ਜਾਣਾ ਫਿਰ ਕਈ ਪਾਸੇ ਨੇ ਸਾਰੇ ਪਾਸੇ ਅੱਜ ਕੱਲ੍ਹ ਰਿਸ਼ਤੇਦਾਰਾਂ ਚ ਇਹੀ ਹਾਲ ਹੋਏ।
ਆਹੋ ਬਾੱਸ, ਜਿਦੇ ਕੋਲ ਪੈਸੇ ਹੋਗੇ ਰਿਸ਼ਤੇਦਾਰੀਆਂ। ਹਾਂਜੀ-ਹਾਂਜੀ ਜਿਨਾਂ ਕੋਲ ਪੈਸੇ ਓਨਾ ਦੀ ਰਿਸ਼ਤੇਦਾਰੀਆ ਬਾਕੀ ਆਮ-
ਭੈਣ ਭਰਾ ਵੀ ਰਿਸ਼ਤੇਦਾਰੀ ਨੀ ਰੈਅ ਗਈ ਅੱਜ ਕੱਲ ਤੇ।
ਬਸ ਬਸ ਬਸ ਹਾਂਜੀ ਜਿਹੜੇ ਢਿੱਡ ਦੇ ਜੰਮੇ ਨਾਲ ਦੇ ਨਾਲ ਦੇ ਉਹਨਾਂ ਵਿੱਚ ਹੀ ਅੱਜ ਕੱਲ ਪੈਸੇ ਦਾ ਤੇ ਸਿੱਖ ਪੈ ਰਹੀ ਹੈ ਬਾਕੀ ਤੇ ਚਾਚੇ ਤਾਏ ਇਹਦੇ ਤੇ ਛੱਡੋ ਦੂਰ ਦੀ ਗੱਲ ਹੈ।
ਭੈਂਜੀ ਅੱਜ ਕੱਲ੍ਹ ਜਿਹਦੇ ਕੋਲ ਗੱਡੀ ਹੈਗੀ ਆਪਣਾ ਘਰ ਹੈਗਾ ਉਨੇ ਨਾ ਠੀਕ ਹੈ ਜੀ ਏ ਬਦਾ ਸਹੀ ਹੈ ਜਿਹੜਾ ਬੰਦਾ ਕਿਰਾਏ ਤੇ ਰਹਿੰਦਾ ਜੇ ਨੌਕਰੀ ਪੇਸ਼ਾ ਹੈਗਾ ਉਹਨਾਂ ਨੇ ਕਹਣਾ ਜ ਇਹ ਬੰਦੇ ਨੂੰ ਨਾ ਹੀ ਬੁਲਾਓ ਜ਼ਿਆਦਾ ਵਧੀਆ।
ਹਾਂਜੀ ਹਾਂਜੀਿਲ
ਕਈ ਹੁੰਦੇ ਚੰਗੇ ਕਈ ਕਹਿੰਦੇ ਚਲੋ ਕੋਈ ਗੱਲ ਨੀ ਰਿਸ਼ਤੇਦਾਰ ਹੈਗੇ ਬੁਲਾ ਲੋ।
ਅ ਹਾਂਜੀ- ਹਾਂਜੀ ਹੈ ਹਾਂਜੀ ਚਲੋ ਕੋਈ ਨੀ ਫੇਰ ਮੈ ਕਰਾਂਗੀ ਫੋਨ ਤੁਹਾਨੂੰ ਠੀਕ ਹੈ। ਓਕੇ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਸਤਸ਼੍ਰੀਅਕਾਲ।